ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਠਾਕ।
ਠੀਕ-ਠਾਕ, ਤੁਸੀਂ ਸੁਣਾਓ?
ਵਧੀਆ-ਵਧੀਆ ਤੁਸੀਂ ਦੱਸੋ ਕਿਵੇਂ ਦਾ
ਅੱਜ ਦਾ ਦਿਨ ਤੇ ਹਜੇ ਸ਼ੁਰੂ ਬਾਦ ਵਿੱਚ ਹੋਇਆ ਅਸਲੇ ਤੱਕ ਤੇ ਸਰੀਰ ਦਾ ਬੱਸ ਹੋਈ ਦੀ ਏ। ਅੱਜ ਘਰ ਕੋਈ ਨਈ ਸੀ ਬਸ ਸਵੇਰ ਦਾ ਟਾਈਮ ਈ ਨਈ ਲੱਗਿਆ।
ਅੱਛਾ
ਹਾਂਜੀ
ਠੀਕ ਏ ਹੋਰ
ਬਸ ਵਧੀ ਨਈ ਸਵੇਰੇ ਤੇ ਕਿਸੇ ਵੇਲੇ ਜ ਅ ਦੋ ਦਿਨ ਤੋਂ ਲਾਈਟ ਬੋਤ ਪਰੇਸ਼ਾਨ ਕਰਦੀ ਪਈ ਆ ਰਾਤ ਨੂੰ ਅੱਜ ਤਾਂ ਸਵੇਰੇ ਸਾਢੇ ਦਸ ਵਜੇ ਉੱਠੇ ਅੱਜ ਤਾਂ ਪਤਾ ਹੀ ਨਈ ਲੱਗਿਆ ਟਾਈਮ ਦਾ
ਅੱਛਾ ਤੇ ਰਾਤੀ ਫੇਰ ਲੇਟ ਸੁੱਤੇ ਹੋਵੋਗੇ।
ਰਾਤੀ ਲਾਈਟ ਨੇ ਲਾਈਟ ਆਂਦੀ ਰਈ ਏ ਪਰ ਬਹੁਤ ਜਾਦਾ ਡਿਮ ਸੀ ਉਹਦੇ ਕਰਕੇ ਨਾ ਸਾਰੀ ਰਾਤ
ਅੱਜ ਕੱਲ੍ਹ ਲੋਡ ਜਾਦਾ ਪੈ ਰਿਆ ਨਾ।
ਲੋਡਿੰਗ ਬੋਤ ਹੈ ਏ ਸੀ ਬਹੁਤ ਦੇਖੋ ਤੁਸੀਂ ਘਰਾਂ ਦੇ ਵਿੱਚ ਚਾਰ-ਚਾਰ ਏ ਸੀ ਨੇ ਸਭ ਦੇ ਤੇ ਲਾਈਟ
ਹੈਗੀ ਲਾਈਟ ਕੀ ਕਰੇਗੀ ਉੱਥੇ
ਪੈਲੇ ਵੀ ਕੀ ਕਰਨਗੇ।
ਕੀ ਕਰਾਂਗੇ ਅਸੀਂ
ਉਹਨਾਂ ਨੂੰ ਵੀ ਕੱਟ ਤੇ ਲਾਣੇ ਈ ਪੈਣੇ ਐ ਪਰਸੋਂ ਪੈਲੇ ਚਾਰ ਘੰਟੇ ਦਾ ਰਾਤ ਨੂੰ ਕੱਟ ਲੱਗਿਆ।
ਅੱਛਾ
ਪਰਸੋਂ ਵੀ ਨੀ ਸਾਰੀ ਰਾਤ ਸੁੱਤੇ ਹੁਣ ਕੱਲ੍ਹ ਵੀ ਸੋ ਸੋਣ ਤੋਂ ਪੈਲੇ ਗਿਆਰਾਂ ਵਜੇ ਦੇ ਕੋਲ ਲਾਈਟ ਬਿਲਕੁਲ ਡਿਮ ਹੋ ਗਈ।
ਹੁਣ ਇਨਵੇਰਟਰ ਇਨਵਰਟਰ ਵੀ ਕੀ ਕਰਨਗੇ ਓ ਵੀ ਵਿਚਾਰੇ ਜ ਤੱਕ ਚੱਲ ਸਕਦੇ ਨੇ ਚੱਲਦੇ ਨੇ।
ਇਨਵਰਟਰ ਤੇ ਚੱਲਦਾ ਰਿਆ ਪਰ ਕੀ ਬ ਏਸੀ ਜੇੜਾ ਹੈ ਨਾ ਏਸੀ ਤੇ ਫਿਰ ਬੰਦ ਕਰਨਾ ਪੈਣਾ ਸੀ ਡਿਮ ਲਾਈਟ ਤੇ ਉਨ ਤੇ ਖ਼ਰਾਬ ਹੋਣ ਦਾ ਡਰ ਰੈਂਣਾ ਸੀ ਔਰ ਇਸ ਟਾਈਮ ਤੇ ਸਈ ਕਰਨ ਵਾਲੇ ਵੀ ਨਈ ਆਂਦੇ ਪਏ ਇਸ ਟਾਈਮ ਤੇ ਉਹਨਾਂ ਦੇ ਵੀ ਕੰਮ ਕਾਰ ਦਾ ਜ਼ੋਰ ਐ।
ਬਸ ਲਾਈਟ ਦੀ ਦਿੱਕਤ ਜਾਦਾ ਚੱਲ ਰਈ ਅੱਜ ਕੱਲ ਪਰ ਪੰਜਾਬ 'ਚ ਤੇ ਏਨੀ ਨਈ ਐ ਪੰਜਾਬ ਦੇ ਤੁਸੀਂ ਇੱਥੇ ਦੇਈਓ।
ਸਿਰਫ ਪੰਜਾਬ ਦੇ ਵਿੱਚ ਮੰਗਲਵਾਰ ਦਾ ਕੱਟ ਲੱਗਦਾ।
ਅੱਛਾ
ਉੱਥੇ ਮੰਗਲਵਾਰ ਲੱਗਣਾ ਸਵੇਰੇ ਦਸ ਵਜੇ ਤੋਂ ਲੈ ਕੇ ਸ਼ਾਮੀ ਪੰਜ ਜਾਂ ਛੇ ਵਜੇ ਤੱਕ ਹਾਂਜੀ ਪਰ ਉਸ ਤੋਂ ਇਲਾਵਾ ਤੁਹਾਨ ਛੇ ਦਿਨ ਦੇ ਵਿੱਚ ਲਾਈਟ ਨਈ ਜਾਏਗੀ
ਫਿਰ ਤੇ ਵਧੀਆ
ਬਹੁਤ ਹੀ ਰੇਅਰ ਹੀ ਕਦੇ ਹੋਜੇ ਤੇ ਇੱਕ ਦਿਨ ਮਤਲਬ ਇੱਕ ਘੰਟਾ ਚਲੇਗੀ।
ਓ ਤੇ ਚਲੋ ਦਿਨ ਵੇਲੇ ਜਾਏ।
ਓ ਤੇ ਇੱਕ ਮੈਨੇਜ ਹੋ ਜਾਂਦਾ ਹਾਂ ਮੈਨੇਜ ਹੋ ਜਾਂਦਾ ਐ।
ਤੇ ਇੱਧਰ ਵੀ ਨਾ ਆਪਣਾ ਲਾਸਟ ਟਾਈਮ ਪਿਛਲੇ ਸਾਲ ਪੂਰੀ-ਪੂਰੀ ਰਾਤ ਦੇ ਕੱਟ ਲੱਗਦੇ ਰਏ ਉਹੀ ਹਾਲ ਦੋ ਦਿਨਾਂ 'ਚ ਹੋ ਗਿਆ ਬਸ ਉਦੋਂ ਤੇ ਇਨਵਰਟਰ ਵੀ ਲੋਅ ਹੋ ਜਾਂਦੇ ਸੀ ਇੰਨੀ ਪਰੇਸ਼ਾਨੀ ਹੋਣੀ। ਸਵੇਰੇ ਬੱਚੇ ਦੇ ਸਕੂਲ ਜਾਣ ਦੇ ਟਾਈਮ ਬੱਚਿਆਂ ਨੇ ਵੀ ਰੋਣਾ ਸਾਰੇ ਰਾਤ ਸੁੱਤੇ ਨਈ ਹੁੰਦੇ ਸੀ ਫਿਰ
ਹਮ ਉਹ ਤੇ ਹੈ ਹੀ ਗਰਮੀ ਇਨੀ ਕੀ ਬੰਦਾ ਕਰੇ
ਅ ਪੱਖਿਆਂ ਤੋਂ ਬਿਨਾਂ ਹੁਣ ਅੱਜ ਕੱਲ ਤਾਂ ਪੱਖੀਆਂ ਵੀ ਨੀ ਹੈਗੀਆਂ ਘਰਾਂ ਚ ਜੇੜੇ ਪੈਲੇ ਟਾਈਮ ਤੇ ਝੱਲ ਝਲ ਮਾਵਾਂ ਪਹਿ ਪੈਲੇ ਤੇ ਮਾਵਾਂ ਸਵਾ ਦਿੰਦੀਆਂ ਸੀ ਪੱਖੀਆਂ ਚੱਲ ਚਲ ਹੁਣ ਕਿੰਨੇ ਸਵਾਣਾ ਇਹਨਾਂ ਨੂੰ
ਨਾ ਜੀ ਨਾ ਹੁਣ ਨੀ ਹੈ
ਅੱਜ ਕੱਲ੍ਹ ਪੱਖੀਆਂ ਮਿਲਦੀਆਂ ਹੀ ਨਹੀਂ
ਮਿਲਦੀਆਂ ਨੇ ਜੇੜੀ ਆ ਆਈ ਸੀ ਆੜੀ ਕਾਡ ਸੀ ਉ ਓਦੋਂ ਉਦੋਂ ਮਿਲੀਆਂ ਨੇ ਲੋਕਾਂ ਨੇ ਉ ਓਦੋਂ ਵੰਡੀਆਂ ਨੇ ਮੰਦਰਾਂ ਚ ਦਿੰਦੇ ਨੇ ਗੁਰਦੁਆਰੇ ਚ ਦਿੰਦੇ ਨੇ ਨਹੀਂ ਨਹੀਂ ਕਿਸੀ ਦੇ ਵੀ ਨੀ ਹੈ ਅੱਜ ਕੱਲ ਨੀ ਹੈ
ਪੈਲੇ ਤੇ ਬਾਰ ਗਲੀਆਂ ਦੇ ਵਿੱਚ ਵੀ ਬੈਣਾ ਤੇ ਚੱਲ ਪੱਖੀਆਂ ਚੱਲਦੇ ਰਹਿੰਣਾ ਅੱਜ ਕੱਲ ਕੋਈ ਗਲੀਆਂ
ਬੈਂਦਾ ਹੀ ਨਹੀਂ ਅੱਜ ਕੱਲ ਕੋਈ ਸਾਬ ਹੀ ਨਹੀਂ ਰਹੇ ਪੈਲੇ ਵਾਲੇ
ਹਰ ਕੋਈ ਆਪਣੇ ਆਪਣੇ ਘਰਾ ਦੇ ਵਿੱਚ ਕੋਈ ਮਸਤ ਹੋਇਆ ਦੈ ਹੈ ਕੋਈ ਕੰਮਾਂ ਕਾਰਾਂ ਚ ਬਿਜ਼ੀ ਹਾਂਜੀ
ਸਭ ਬੀਜੀ ਨੇ ਕਿਸੇ ਕੋਲ ਕੇਸਲੇ ਕੋਈ ਟਾਈਮ ਨਹੀਂ ਹੈਗਾ ਪਰ ਫੇਿਰ ਵੀ ਮਿਲਾਨ ਹੋਣਾ ਚਾਈਦਾ ਕੋਈ ਨਾ ਕੋਈ ਦੁੱਖ ਸੁੱਖ ਚ ਤੇ ਬੰਦਾ ਖੜਾ ਹੋ ਜਾੇਓ ਈਓ ਬੋਤ ਆ ਅੱਜ ਕੱਲ੍ਹ ਤੇ
ਪੈਲੇ ਟਾਈਮ ਹੁੰਦੇ ਸੀ ਲਾਈਟ ਜਾਣੀ ਸਾਰਿਆਂ ਨੇ ਗਲੀਆਂ ਦੇ ਵਿੱਚ ਬੈਠ ਜਾਣਾ
ਹੁਣ ਨੀ ਕੋਈ ਬੈਂਦਾ
ਅੱਜ ਕੱਲ ਕੋਈ ਨੀ ਅੱਜ ਕੱਲ੍ਹ ਇਨਵਰਟਰ ਵਗੈਰਾ ਨੇ ਹਰ ਘਰਾਂ ਦੇ ਵਿੱਚ ਇਨਵੇਟਰ ਨੇ ਬਾਹਰ ਕਿੰਨੇ ਬੈਣਾ ਹਾਂਜੀ
ਇਨਵੇਟਰ ਕੋਮਨ ਹੋ ਗਏ ਨੇ, ਲਾਈਟ ਗਈ ਆਪਣੇ ਪੱਖੇ ਥੱਲੇ ਬੈਠਾ ਰਿਹਾ ਜ਼ਰੂਰੀ ਬਾਰ ਸੜਕਾਂ ਤੇ ਬੈਣੈ। ਲੋਕ
ਕੁਛ ਅੱਜ ਕੱਲ੍ਹ ਸਭ ਸਭ ਸਹੂਲਤਾਂ ਆ ਗਈਆਂ ਨੇ ਜੀ ਜੇ ਤੁਹਾਡੇ ਕੋਲ ਨਹੀਂ ਵੀ ਪੈਸੇ ਤੁਸੀਂ ਬਿਨਾਂ ਪੈਸਿਆਂ ਤੋਂ ਏਸੀ ਲਿਆ ਸਕਦੇ ਹੋ ਕਿਸ਼ਤ ਬਣਵਾ ਕੇ
ਕਿਸ਼ਤ ਬਣਵਾ ਕੇ ਉਹ ਤੇ ਹੈ ਹੀ
ਮਤਲਬ ਹਰ ਚੀਜ਼ ਘਰ ਦੀ ਲਈ ਜਾ ਸਕਦੀ ਹੈ। ਬਿਨਾਂ ਪੈਸਿਆਂ ਤੋਂ ਬਸ ਸਾਡੇ ਕੋਲ ਮਹੀਨੇ ਬਾਦ ਕਿਸ਼ਤ ਦੇਣ ਦਾ ਜ਼ਰੀਆ ਹੋਣਾ ਚਾਈਦਾ
ਉਹ ਤਾਂ ਜ਼ਰੂਰੀ ਹੈ। ਜੀ ਹੁਣ ਚੀਜ਼ ਲਵਾਂਗੇ ਦਿਨ ਮੈਂ ਵੀ ਹੁਣ ਲਵਾਇਆ ਹੈਗਾ ਦੋ ਮਹੀਨੇ ਹੋ ਗਏ ਨੇ
ਹਾਂਜੀ ਕਿਸ਼ਤਾਂ ਤੇ ਘਰ ਦੇ
ਬਣ ਜਾਂਦੀ ਏ, ਉਵੇਂ ਨੀ ਉਵੇਂ ਤਾਂ ਹਿਸਾਬ ਹੀ ਨਹੀਂ ਲੱਗਦਾ ਉਵੇਂ ਤੇ ਦਿੱਕਤ ਬੜੀ ਆਂਦੀ ਨਾ ਹੁੰਦਾ ਨੀ
ਇੰਨਾ ਕੈਸ਼ ਤੇ ਕੋਈ ਲੈ ਕੇ ਨਹੀਂ ਬੈਠਾ ਹੁੰਦਾ ਬਈ। ਉਸੇ
ਅੱਜ ਕੱਲ੍ਹ ਮਹਿੰਗਾਈ ਇੰਨੀ ਹੈਗੀ ਕਿ ਅਸੀਂ ਆਪਣੇ ਘਰ ਦੇ ਖਰਚੇ ਹੀ ਔਖੇ ਚਲਾਂਦੇ ਹੈਗੇ ਤੇ ਇੰਨੀ ਸੇਵਿੰਗ ਕਰਕੇ ਚੀਜ਼ ਲੈਣੀ ਤੇ ਦਿੱਕਤ ਵਾਲੀ ਗੱਲ, ਪਰ ਕਿਸ
ਸੇਵਿੰਗ ਵਗੈਰਾ ਤੇ ਅੱਜ ਕੱਲ੍ਹ ਕੋਈ ਵੀ ਨਹੀਂ ਕਰ ਸਕਦਾ ਦੇਖੋ ਜੀ। ਅੱਜ ਕੱਲ੍ਹ ਸਕੂਲ ਦੇ ਬੱਚਿਆਂ ਦੀ ਫੀਸਾਂ ਵਗੈਰਾ ਹੀ ਇੰਨੀਆਂ ਨੇ
ਖਰਚੇ ਬੋਤ ਨੇ ਬਾਈ, ਬੋਤ
ਬਿਲਕੁਲ ਆਪਣਾ ਫਸਟ ਕਲਾਸ ਦੇ ਬੱਚੇ ਦੀ ਬੱਤੀ ਤੇਤੀ ਸੌ ਰੁਪਈਏ ਸਕੂਲ ਦੀ ਫ਼ੀਸ ਹੈ।
ਅਰਾਮ ਨਾਲ ਅਰਾਮ ਨਾਲ ਲਈ
ਅਸੀਂ ਤਾਂ ਫਿਰ ਭਲੇ ਟਾਈਮ 'ਚ ਪੜ੍ਹ ਗਏ ਹਾਂ ਜਦੋਂ ਸਾਡੀ ਵੱਧ ਤੋਂ ਵੱਧ ਅੱਠ ਸੌ ਰੁਪੇ ਛੇ ਸੱਤ ਸੌ ਰੁਪਏ ਫੀਸ ਹੁੰਦੀ ਹੋਏਗੀ।
ਹੁਣ ਨ ਹੈ ਹੁਣ ਤੇ ਨਰਸਰੀ ਕਲਾਸ ਦੇ ਬੱਚਿਆਂ ਦੀਆਂ ਇੰਨੀ-ਇੰਨੀ ਫੀਸਾਂ ਨੇ ਨਰਸਰੀ ਦੀ ਇੰਨੀ-ਇਨੀ
ਹ ਨਰਸਰੀ ਕਲਾਸ ਦੇ ਬੱਚੇ ਦੀ ਤਿੰਨ ਹਜ਼ਾਰ ਰੁਪਿਆ ਫੀਸ ਹੋ ਦੀ ਹੈ ਸਕੂਲ ਦੀ ਇ ਇੰਨਾ ਜ਼ਿਆਦਾ ਸਾਰਾ ਸਿਸਟਮ ਵਿਗੜਿਆ ਹੋਇਆ ਤੇ ਸੇਵਿੰਗ ਕੀ ਕਰਨੀ ਹੈ ਕਿਸੇ ਨੇ
ਨਹੀਂ ਕਰ ਸਕਦੇ, ਸੇਵਿੰਗ ਤੇ ਹੋ ਹੀ ਨਹੀਂ ਸਕਦੀ, ਕਿਸੇ ਕੀਮਤ 'ਚ ਨਹੀਂ ਹੋ ਸਕਦੀ।
ਬਿਲਕੁਲ -ਬਿਲਕੁਲ ਇਹੀ ਹੈ ਵੀ ਕੋਈ ਚੀਜ਼ ਲੈਣੀ ਹੈ, ਤੇ ਸਭ ਸਹੂਲਤਾਂ ਬਣ ਗਈਦੀਆਂ ਨੇ ਅੱਜ ਕੱਲ੍ਹ ਤੁਸੀਂ ਬਿਨਾਂ ਪੈਸਿਆਂ ਤੋਂ ਇਹ ਲੈ ਕੇ ਆ ਸਕਦੇ ਹੋ, ਹੋਰ ਤੇ ਕੁਛ ਨਹੀਂ।
ਹਾਂ ਬਸ ਕਿਸ ਤਰ੍ਹਾਂ ਲਵੋ
ਹਾਂਜੀ।
ਕਿਸ਼ਤ ਬਣਾਓ ਅਤੇ ਆਪਣਾ ਕੰਮ ਕਰੀ ਜਾਓ।
ਬਿਲਕੁਲ -ਬਿਲਕੁਲ।
ਹੋਰ ਗਾਣੇ -ਗੂਣੇ ਪਸੰਦ ਨੇ ਤੁਹਾਨੂੰ?
ਗਾਣੇ ਵਗੈਰਾ ਤਾਂ ਨਹੀਂ ਅੱਜ ਕੱਲ੍ਹ, ਬੱਚਿਆਂ ਦੇ ਨਾਲ ਇਹਨਾਂ ਦੇ ਗਾਣੇ ਹੀ ਸੁਣਦੇ ਰਹਿੰਦੇ ਹਾਂ ਬਸ ਸਾਰਾ ਦਿਨ ਥੋੜ੍ਹੇ ਬਹੁਤੇ ਪੰਜਾਬੀ ਸੁਣ ਵੀ ਲਈਦੇ ਨੇ।
ਅੱਛਾ।
ਹਾਂਜੀ।
ਅਤੇ ਫ੍ਰੀ ਟਾਈਮ 'ਚ ਕੀ ਕਰਦੇ ਹੋ?
ਫ੍ਰੀ ਟਾਈਮ, ਫ੍ਰੀ ਟਾਈਮ ਹੁੰਦਾ ਹੀ ਨਹੀਂ ਜੀ, ਕੰਘੀ ਵਾਏ-ਵਾਆਂ ਦੋ ਦਿਨ ਹੋ ਜਾਂਦੇ ਨੇ।
ਚਲੋ
ਅੱਜ ਵੀ ਸਵੇਰੇ ਬ੍ਰੇਕਫਾਸਟ ਕੀਤੇ ਕੋਈ ਸਾਢੇ ਗਿਆਰਾਂ ਵਜੇ ਕੋਲ, ਪਨੀਰ ਵਾਲੀ ਰੋਟੀ ਖਾਈ ਸੀ। ਹੁਣ ਇਸ ਉਸ ਟਾਈਮ ਤੱਕ ਪੂਰਾ ਫੁੱਲ ਹੋਇਆਦੇ ਵੀ, ਰੋਟੀ ਖਾਣ ਦੀ ਬਿਲਕੁਲ ਇੱਛਾ ਨਹੀਂ ਹੈ।
ਅੱਛਾ।
ਫਿਰ ਹੁਣ ਬਣਾ ਕੇ ਰੱਖ ਲਿੱਤੀ ਏ ਜਿੰਹਨੇ ਜਦੋਂ ਖਾਣੀ ਹੋਏਗੀ, ਪਾਈ ਜਾਓ, ਖਾਈ ਜਾਓ।
ਬਸ ਠੀਕ ਹੈ ਫਿਰ ਠੀਕ ਏ, ਇਓ ਹੁੰਦੇ ਹੁਣ ਕੀ ਬੰਦਾ ਕਰੇ ਜਦੋਂ ਪੇਟ ਭਰੇਏ ਤੇ ਕੁਛ ਕਰ ਵੀ ਤੇ ਨੀ ਸਕਦੇ।
ਕੋਲ ਥੋੜ੍ਹਾ ਟਾਈਮ ਸਾਨੂੰ ਵੀ ਹੁੰਦਾ, ਕਿ ਥੋੜ੍ਹਾ ਟਾਈਮ ਦੁਪਹਿਰ ਨੂੰ ਰੈਸਟ ਕਰ ਲਈਏ।
ਹਾਂਜੀ।
ਰੈਸਟ ਹੁੰਦੀ ਤੇ ਹੈ ਨਹੀਂ।
ਹੁਣ ਦੀ ਤੇ ਨੀ ਚਲੋ, ਬੰਦਾ ਥੋੜੇ ਦੇਰ ਲੰਮੇ ਪੈ ਜਾਵੇ ਉਹਨਾ ਹੀ ਬੜਾ।
ਹਾਂਜੀ ਇੰਨਾ ਹੀ ਬੜਾ ਹੁੰਦਾ, ਫਿਰ ਸ਼ਾਮ ਹੋਣੀ ਹੈ, ਫਿਰ ਰਾਤ ਦੀ ਡਿਊਟੀ ਸ਼ੁਰੂ ਹੋ ਜਾਂਣੀ ਹੈ।
ਉਹ ਤੇ ਹੈ ਹੀ ਹੈ, ਕਿੰਨੀ ਪੜ੍ਹੇ ਓ ਤੁਸੀਂ? ਕਿਸ ਸਟੱਡੀ ਹੈ ਤੁਹਾਡੀ? ਅੱਛਾ ਤੇ ਕਿਵੇਂ ਦਾ ਸੀ ਕੋਲਜ ਟਾਈਮ, ਸਕੂਲ ਟਾਈਮ?
ਕੋਲਜ ਟਾਈਮ, ਕੀ ਹੈ ਭਈ ਆਪਣਾ ਸਾਡੇ ਉੱਧਰ ਘੱਟ ਹੀ ਅਲੋ ਕਰਦੇ ਨੇ ਪੇਰੈਂਟਸ। ਨਾ ਕੋਲਜ ਵਗੈਰਾ ਭੇਜਣ 'ਚ ਅਤੇ ਮੈਂ ਪ੍ਰਾਈਵੇਟ ਹੀ ਪ੍ਰਾਈਵੇਟ ਹੀ ਕੀਤੀ ਹੈ।
ਓਪਨ ਬੋਰਡ ਤੋਂ?
ਸਾਡੀ ਯੂਨੀਵਰਸਿਟੀ ਹੈ ਨਾ ਜਿਹੜੀ, ਹਾਂਜੀ ਓਪਨ ਬੋਰਡ
'ਚਲੋ, ਉਹ ਜ਼ਿਆਦਾ ਵਧੀਆ ਸਗੋਂ।
ਬਸ ਨਾਲੇ ਕੀ ਏ ਥੋੜਾ ਬਹੁਤਾ, ਘਰ ਦਾ ਹੱਥ ਵੀ ਵੰਡਾਇਆ ਜਾਂਦਾ। ਤੇ ਥੋੜ੍ਹਾ ਬਹੁਤਾ ਨਾਲ ਪੜ੍ਹਿਆ ਵੀ ਜਾਂਦਾ ਹੈ, ਏ ਵੀ ਸਹੀ ਹੈ।
ਹਮ, ਸਕੂਲ ਟਾਈਮ ਤੇ ਜ਼ਿਆਦਾ ਅੱਛਾ ਹੁੰਦਾ ਹੋਏਗਾ।
ਸਕੂਲ ਟਾਈਮ ਤਾਂ ਚਲੋ ਵਧੀਆ ਹੁੰਦਾ, ਹੁਣ ਇਸ ਟਾਈਮ ਬੱਚਿਆਂ ਨੂੰ ਵੇਖਦੇ ਹਾਂ ਆਪਣਾ ਸਕੂ ਸਕੂਲ ਟਾਈਮ ਯਾਦ ਕਰਦੇ ਹਾਂ, ਬੇ ਬੇਫਿਕਰੇ ਹੁੰਦੇ ਸੀ ਬਿਲਕੁਲ
ਉਹ ਤੇ ਹੈ ਹੀ, ਜਦੋਂ ਬੱਚਿਆ ਨੂੰ ਟਿਫਨ ਪੈਕ ਕਰਕੇ ਦਿੰਨੇ ਆ ਨਾ ਉਹ ਟਿਫਨ ਪੈਕ ਆਪਣਾ ਯਾਦ ਆ ਜਾਂਦਾ, ਕਿ ਸਾਡੀ ਮਾਵਾਂ ਵੀ ਸਾਨੂੰ ਐਵੇਂ ਦਿੰਦੀਆਂ ਆਉਂਦੀਆਂ ਸੀ।
ਜੀ ਅਸੀਂ ਤੇ ਉਸ ਟਾਈਮ ਆਪਣਾ ਦੋ, ਇੱਕ ਪਰੋਂਂਠੀ ਪਾਨੀ ਤੇ ਚਾਰ ਪਾਨਾ ਤੇ ਲੈ ਜਾਣਾ। ਅਜ ਕਲ੍ਹ ਤੇ ਰੋਜ਼ ਦੇ ਰੋਜ਼ ਲੈ ਕੇ ਕੀ ਜਾਣਾ ਰੋਜ਼ -ਰੋਜ਼ ਤਾਂ ਲਿਸਟ ਆ ਜਾਂਦੀ ਹੈ ਜੀ, ਕੱਲ੍ਹ ਬੱਚਿਆਂ ਨੂੰ ਸੈਂਡਵਿਚ ਬਣਵਾਂ ਕੇ ਦਿਓ ਪਰਸੋਂ ਤੁਸੀਂ ਬੱਚੇ ਨੂੰ ਇਹ ਦਿਓ ਬਣਾ ਕੇ ਕੇ ਫਿਰ ਤੁਸੀਂ ਇਹ ਦਿਓ, ਬਿਲਕੁਲ ਜੀ ਬਿਲਕੁਲ ਸਾਡੇ ਟਾਈਮ 'ਤੇ ਇਹੈ ਥੋੜ੍ਹਾ ਅਸੀਂ ਤੇ ਆਪਣਾ ਮੈਗੀ ਬਣਾ ਕੇ ਲੈ ਜਾਂਦੇ ਸਕੂਲ, ਉਹ ਆਪਣੇ ਦੂਜੇ ਤੀਜੇ ਪੀਰੀਅਡ ਦੇ ਵਿੱਚ ਉਹ ਖਾ ਲੈਂਦੀ।
ਉਹ ਹਾਫ ਟਾਈਮ ਹੋਣ ਨ ਦਿੰਦੇ ਸੀ, ਹਾਫ ਟਾਈਮ ਤੋਂ ਪਹਿਲੇ ਹੀ ਖ਼ਤਮ।
ਬਿਲਕੁਲ ਬਿਲਕੁਲ ਅਤੇ ਜਾਂ ਫਿਰ ਪਰੌਂਠੀ ਲੈ ਕੇ ਜਾਣੀ, ਅਚਾਰ ਦੇ ਨਾਲ ਖਾਣੀ। ਉਹ ਵੀ ਹਾਫ ਟਾਈਮ ਤੋਂ ਪਹਿਲੇ ਖਾ ਲੈਣੀ, ਅੱਜ ਅੱਜ ਕੱਲ ਬੱਚੇ, ਕਿੱਥੇ ਅੱਜ ਕੱਲ੍ਹ ਬੱਚੇ ਪਰੌਂਠੀਆਂ ਲੈ ਕੇ ਜਾਂਦੇ, ਸੁੱਕੀਆਂ ਦੇ ਉਦੋਂ ਕਦੇ ਵੀ ਨੀ ਲੈ
ਕੁਛ ਵੀ ਲੈ ਕੇ ਜਾਣਗੇ, ਉਹਦੇ 'ਚੋਂ ਫੇਰ ਹੀ ਬਚਾ ਕੇ ਵਾਪਸ ਲੈ ਹੀ ਆਉਂਦੇ।
ਬਿਲਕੁਲ ਬਿਲਕੁਲ ਇਹ ਤਾਂ ਲੈ ਕੇ ਆਉਂਣੇ, ਵੈਸੇ ਸੈਂਡਵਿਚ ਵਗੈਰਾ ਜਿਹੜੇ ਇਹ ਦੇ ਦੋ ਇਹ ਨਹੀਂ ਤੁਹਾਨੂੰ ਮਿਲਣਗੇ ਟਿਫਿਨ ਦੇ ਵਿੱਚ, ਪੂਰੇ ਖਤਮ ਹੋਣਗੇ।
ਅੱਛਾ। ਆ ਚੀਜ਼ਾਂ ਤੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਨਾ, ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਚੀਜ਼ਾਂ, ਹੋਰ ਚੀਜ਼ਾਂ ਨੀ ਬੱਚੇ ਖੁਸ਼ ਹੋ ਕੇ ਖਾਂਦੇ, ਉਹਨਾਂ ਨੂੰ ਇਹਿਓ ਹੁੰਦਾ ਵੀ ਚਲੋ ਅਸੀਂ ਇਹ ਚੀਜ਼ ਖਾਧੀ ਸਾਨੂੰ ਡਿਫਰੈਂਟ ਚੀਜ਼ ਮਿਲੀ, ਅਸੀਂ ਇਹੀ ਖਾ ਕੇ ਆਵਾਂਗੇ।
ਹਾਂ ਕੁਛ ਵੇਖਦੇ ਨੇ ਨਾ ਬਈ ਹੋਰ ਵੀ ਪੇਰੈਂਟਸ ਦਿੰਦੇ ਨੇ ਆਪਣੇ ਬੱਚਿਆਂ ਨੂੰ, ਤੇ ਅੱਜ ਮੇਰਾ ਫਰੈਂਡ ਇਹ ਲੈ ਕੇ ਆਇਆ ਸੀ, ਹੁਣ ਕੱਲ੍ਹ ਮੈਂ ਵੀ ਇਹ ਲੈ ਕੇ ਜਾਣਾ।
ਠੀਕ ਹੈ ਨਾ, ਬੱਚਿਆਂ ਨੂੰ ਵੀ ਅੱਛਾ ਲੱਗਦਾ।
ਹਾਂਜੀ, ਇੱਕ ਟਿਫਨ ਰੋਟੀ ਵਾਲਾ ਹੋ ਗਿਆ, ਇੱਕ ਟਿਫਨ ਦੇ ਵਿੱਚ ਫਰੂਟਸ ਵਗੈਰਾ ਪਾ ਦਿੰਦੇ ਨੇ। ਕਿਉਂਕਿ ਬੱਚੇ ਦੇ ਟਾਈਮਿੰਗ ਅਤੇ ਵੇਖੋ, ਸਵੇਰੇ ਸਾਢੇ ਛੇ ਸਾਢੇ -ਸਾਢੇ ਛੇ ਵਜੇ ਕੋਲ ਰਿਕਸ਼ੇ ਵਾਲਾ ਆ ਜਾਂਦਾ ਲੈਣ ਆਟੋ ਵਾਲਾ, ਉਹਨੇ ਚਾਰ ਵਜੇ ਘਰ ਛੱਡਦਾ ਹੁੰਦਾ ਬੱਚ ਇਆ ਨੂੰ, ਇਨਾ ਲੰਬੇ ਟੈਮ ਦੇ ਵਿਚ! ਬਿਲਕੁਲ ਬਿਲਕੁਲ ਇੰਨੇ ਲੰਬੇ ਟਾਈਮ ਦੇ ਵਿੱਚ, ਬੱਚੇ ਨੂੰ ਦੋ ਰੋਟੀਆਂ ਵੀ ਕੀ ਕਹਿੰਦੀਆਂ ਨੇ।
ਨਹੀਂ ਖਾਂਦੇ' ਨਾ, ਬਾਹਰ ਤੇ ਬੱਚੇ ਨਹੀਂ ਖਾ ਪਾਉਂਦੇ। ਨਹੀਂ ਕਰਦੇ ਸਹੀ ਗੱਲ ਏ, ਦੁੱਧ ਚਾਹ ਪੀ ਲੈਣ ਉਹਿਓ ਵੱਡੀ ਗੱਲ ਏ।
ਮਤਲਬ ਚਾਹ ਦੇ ਨਾਲ, ਚਾਹ ਪੀਨੀ -ਚਾਹ ਪੀਨੀ ਨੀ ਹੁੰਦੀ। ਬਸ ਰਸ ਖਾਨਾ ਹੁੰਦਾ, ਇੱਕ - ਅੱਧਾ ਇਨ੍ਹਾਂ ਨੇ।
ਬਸ ਓਹੀਓ - ਉਹੀਓ ਸਾਡੇ ਬੱਚੇ ਵੀ ਐਵੇਂ ਕਰਦੇ ਨੇ, ਰਸ ਦੋ ਰੱਸਾਂ ਲੈ ਲੀਆਂ, ਚਾਹ ਲੈ ਲੀ, ਬੋੜ ਕੇ ਖਾ ਗਏ! ਜਲਦੀ ਕਰੋ, ਜਲਦੀ ਕਰੋ, ਜਲਦੀ!
ਬਸ ਐਹੀ ਤੇ ਅਸੀਂ ਤੇ ਆਪਣੇ ਟਾਈਮ ਤੇ ਇੱਕ ਪਰੌਂਠੀ ਫੜਨੀ ਹੱਥ ਵਿੱਚ, ਉਧੱਰ ਧੂੱਧੂ ਜਿਹਾ ਬਣਾ ਕੇ
ਗੋਲ -ਗੋਲ, ਰੋ -ਰੋਲ ਬਣਾਇਆ ਵੀ 'ਚ ਯਾ ਮਲਾਈ ਲਗਾ ਲਈ, ਮੈਂ ਤੇ ਪਰੌਂਠੀ 'ਚ ਮਲਾਈ ਲਗਾ ਲੈਂਦੀ ਸੀ, ਯਾ ਫਿਰ ਅਚਾਰ ਰੱਖ ਤੇ ਮਸਾਲਾ ਉਹਨੂੰ ਗੋਲ - ਗੋਲ ਕਰਕੇ, ਨਾਲ ਖਾਂਦੇ ਜਾਓ ਤੇ ਨਾਲ ਭੱਜੀ ਜਾਓ।
ਬਿਲਕੁਲ- ਬਿਲਕੁਲ, ਅੱਜ - ਕੱਲ੍ਹ ਕਿੱਥੇ ਬੱਚੇ ਫੜ੍ਹਦੇ ਨੇ।
ਰਿਕਸ਼ਿਆਂ ਤੇ ਜਾ ਰਏ, ਜਾਣਾ ਹੀ ਪੈਦਲ ਹੁੰਦਾ ਸੀ।
ਹਾਂਜੀ - ਹਾਂਜੀ।
ਅੱਜ - ਕੱਲ੍ਹ ਤੇ ਫੈਸਿਲਿਟੀਆਂ ਬਹੁਤ ਨੇ ਬੱਚਿਆਂ ਵਾਸਤੇ। ਨਈ, ਵਦੀਆ ਹੋਰ ਕਿਆ।
ਚਲੋ ਠੀਕ ਐ ਦੀ, ਮੈਂ ਬੈਕ ਕੋਲ ਕਰਦੀ ਆ। ਮੈਨੂੰ ਨਾ ਕੋਲ ਆ ਰ
ਓਕੇ ਜੀ, ਸਸ
ਓਕੇ ਜੀ, ਸਸ਼ਰੀ ਕਾਲ ਜੀ।